ਹਨਜੀ, ਜੀ ਕੀ, ਹਾਲ ਚਾਲ?
ਵਧੀਆ- ਵਧੀਆ, ਤੁਸੀਂ ਦੱਸੋ?
ਹਾਂਜੀ- ਹਾਂਜੀ, ਮੈਂ ਵੀ ਵਧੀਆ ਬਹੁਤ ਵਧੀਆ।
ਵਧੀਆ ਹੀ ਚਾਹੀਦਾ ਹੈ ਜੀ।
ਹੋਰ, ਤੁਸੀ ਸੁਣਾਓ ਘਰ ਪਰਿਵਾਰ ਠੀਕ ਠਾਕ?
ਹਾਂਜੀ ਹਾਂਜੀ, ਵਧੀਆ ਸਾਰੇ ਘਰ ਪਰਿਵਾਰ ਵਧੀਆ, ਤੁਹਾਡਾ ਘਰ ਪਰਿਵਾਰ ਵਧੀਆ ਜੀ ਸਾਰਾ?
ਹਾਂਜੀ-ਹਾਂਜੀ, ਸਭ ਵਧੀਆ ਜੀ, ਸਭ ਵਧੀਆ ਸਭ ਖੁਸ਼ ਕੀ ਹਾਲ ਨੇ?
ਹਾਂਜੀ, ਵਧੀਆ ਜੀ ਖੁਸ਼ਹਾਲ ਹੀ ਚਾਹੀਦਾ ਜੀ।
ਹਾਂਜੀ-ਹਾਂਜੀ, ਅੱਜ ਨਾ ਸਾਡੇ ਇੱਧਰ ਨਾ ਬੱਚੇ ਸਾਰੇ ਖੇਲ ਰਏ ਸੀਗੇ ਤੇ ਮੈਂ ਬੈਠੀ ਹੋ ਗੀ ਬੈਠੀ ਹੋਈ ਸੀ ਗਲੀ ਚ ਤਾਂ ਮੈਂ ਦੇਖ ਖਿਆ ਕੇ ਬੱਚੇ ਕਿੰਨਾ ਵਦੀਆ ਖੇਲ ਰਏ ਨੇ, ਜੇੜਾ ਹੁੰਦਾ ਨਾ ਮਤਲਬ ਰਲ ਮਿਲ ਕੇ ਖੇਲ ਰਏ ਸੀ ਜਿਨੂੰ ਆਪਾਂ ਕੈਂਨੇ ਆਂ ਕੇ ਜੇੜਾ ਇੱਕ ਟੀਮ ਵਰਕ ਹੁੰਦੈ ਜੇੜੇ ਰਲ ਮਿਲ ਕੇ ਖੇਲਨੇ ਦਾ ਕਿੰਨਾ ਕੁ ਮਹੈਤਵ ਹੈਗਾ ਹਨਾ।
ਹਾਂਜੀ-ਹਾਂਜੀ-ਹਾਂਜੀ।
ਤਾਂ ਐ ਬੋਤ ਵਦੀਆ ਲੱਗਦਾ ਮੈਨੂੰ ਕੇ ਬੱ ਸਾਰੇ ਮਿਲ ਜੁਲ ਕੇ ਖੇਲ ਰਏ ਨੇ, ਕਿਓਂਕਿ ਓਨਾਂ ਨੇ ਨਾ ਮਤਲਬ ਕੀ ਸੀਗਾ ਦੋ ਟੀਮਾਂ ਸੀ ਓਨਾਂ ਦੀ ਤਾਂ ਇੱਕ ਟੀਮ ਚ ਪੰਜ ਬੰਦੇ ਸੀਗੇ ਤਾਂ ਦੂਜੀ ਟੀਮ ਚ ਪੰਜ ਬੰਦੇ ਸੀਗੇ। ਠੀਕ ਆ।
ਅੱਛਾ, ਹਾਂਜੀ।
ਤਾਂ ਮਤਲਬ ਕੀ ਓ ਆਪਸ ਚ ਇੱਕ ਟੀਮ ਸੀਗੀ ਜੇੜੀ ਓ ਕੀ ਸੀ ਖੇਲ ਰੀ ਸੀ ਤਾਂ ਓਨਾਂ ਦਾ ਇੱਕ ਓ ਸੀਗਾ ਲਕਸ਼ਯ ਸੀ ਓਨਾਂ ਕੋਲ ਕੀ ਓਨਾਂ ਨੇ ਬੋਲ ਮਾਰਨੀ ਐ ਓਥੇ ਸਾਮਨੇ। ਤਾਂ ਓ ਰਲ ਮਿਲ ਕੇ ਏਨਾ ਵਦੀਆ ਤਰੀਕੇ ਨਾਲ ਖੇਲ ਰਏ ਸੀ ਤਾਂ ਮੈਨੂੰ ਬੋਤ ਵਦੀਆ ਲੱਗੇਆ ਦੇਖ ਕੇ।
ਅੱਛਾ ਆਓ ਟੀਮ ਵਿੱਚ ਕੰਮ ਕਰਨਾ ਆਤਸ਼ ਆਤਮ ਵਿਸ਼ਵਾਸ ਵੀ ਵੱਦਦਾ ਹੈਗਾ ਜੀ। ਜਦੋਂ ਸਾਥੀ ਸਹਿਯੋਗ ਦੇ ਦੇਨ ਤੇ ਕੰਮ ਬਿਨਾਂ ਡਰੇ ਡਰਾ ਓ ਔਖਾ ਆ ਵੀ ਜੇੜਾ ਕੰਮ ਆ ਸੌਖਾ ਹੋ ਜਾਂਦੈ।
ਹਾਂਜੀ-ਹਾਂਜੀ ਓ ਤਾਂ ਹੈ ਈ ਬਿਲਕੁਲ ਸਈ ਗੱਲ ਤੁਸੀਂ ਕਿਆ ਜੇੜਾ ਟੀਮ ਦਾ ਓ ਮਿਲ ਜੁਲ ਕੇ ਕੰਮ ਹੁੰਦਾ ਨਾ, ਓ ਕੱਲਾ ਬੰਦਾ ਨੀ ਕਰ ਸਕਦਾ। ਸਾਰੇ ਮਤਲਬ ਆਪਨੇ ਉੱਪਰ ਇੱਕ-ਇੱਕ ਜਿੰਮੇਵਾਰੀ ਸਮਝਦੇ ਨੇ, ਕੀ ਆਹ ਮੇਰੀ ਜਿੰਮੇਵਾਰੀ ਐ। ਤੇ ਸਾਰੇ ਇਮਾਨਦਾਰੀ ਨਾਲ ਓਨੂੰ ਨਿਭਾਂਦੇ ਨੇ ਤੇ ਜੇੜਾ ਕਠਿਨ ਓ ਕਠਿਨ ਵੀ ਓਨਾਂ ਦਾ ਕੋਈ ਕੰਮ ਹੁੰਦਾ, ਓ ਬੜੇ ਅਸਾਨ ਤਰੀਕੇ ਨਾਲ ਨਿਕਲ ਜਾਂਦੈ।
ਹਾਂਜੀ ਨਿਕਲ ਜਾਂਦਾ ਨਿਕਲ ਜਾਂਦਾ।
ਟੀਮ ਵਰਕ ਵੀ ਜੇ ਟੀਮ ਵਰਕ ਚ ਆਪਾਂ ਕੰਮ ਕਰਦੇ ਆਂ ਕਦੀ ਮੁਸ਼ਕਿਲਾਂ ਔਂਦੀਆਂ ਨੀ ਸਾਨੂੰ।
ਹਾਂਜੀ। ਮੁਸ਼ਕਿਲਾਂ ਤੇ ਆਂਦੀਆਂ ਨੇ, ਪਰ ਜੇੜਾ ਦੇਖੋ ਜੇੜਾ ਕੱਲਾ ਬੰਦਾ ਐ ਓ ਕੋਈ ਵੱਡਾ ਕੰਮ ਮੰਨ ਲੋ ਤਾਨੂੰ ਇੱਕ ਕੰਮ ਮਿਲੇਆ ਠੀਕ ਆ ਓ ਜੇੜਾ ਕੰਮ ਹੈ, ਤੇ ਆਪਾਂ ਇੱਕ ਬੰਦੇ ਨੂੰ ਅਗਰ ਦੇ ਤੇ ਏਨਾ ਵੱਡਾ ਕੋਈ ਪ੍ਰੋਜੈਕਟ ਜਾਂ-ਜਾਂ ਕੰਮ ਜੇੜਾ ਸਾਡਾ ਕੋਈ ਮੰਨ ਲੋ ਅ ਓ ਹੈਗਾ ਸਾਡਾ ਓਥੇ ਆਪਾਂ ਕੰਮ ਕਰ ਰਏ ਹੈਗੇ ਆਂ। ਸਾਡਾ ਬੋਸ ਹੈਗਾ ਓ ਸਾਨੂੰ ਕੰਮ ਦੇ-ਦੇ ਤੇ ਕੱਲੇ ਬੰਦੇ ਤੇ ਓ ਬੋਤ ਜਾਦਾ ਤਨਾਵ ਪੈ ਜਾਂਦੈ। ਪਰ ਜਦੋਂ ਓ ਰਲ ਮਿਲ ਕੇ ਕਰਦੇ ਆ ਨਾ ਤੇ ਓਨਾਂ ਦੀ ਮੇਅਨਤ ਤੇ ਅਦਿਕ ਸਮੇਂ ਚ ਮਤਲਬ ਓਨਾਂ ਕੋਲ ਅਦਿਕ ਸਮੇਂ ਨਈਂ ਐ ਘੱਟ ਸਮੇਂ ਐ ਘੱਟ ਏ ਸਮੇਂ ਚ ਓ ਸਾਰੇ ਮਿਲ ਕਰ ਏਨਾ ਵਦੀਆ ਨ ਨਤੀਜਾ ਨਿਕਾਲਦੇ ਨੇ ਨਾ ਜੇੜਾ ਕੱਲਾ ਬੰਦਾ ਮੈਨੂੰ ਲੱਗਦਾ ਨਈਂ ਨਿਕਾਲ ਸਕਦਾ।
ਹਾਂਜੀ ਨਈਂ ਨਿਕਾਲ ਸਕਦੇ। ਮਤਲਬ ਸਿਰਫ ਟੀਮ ਓਹੀ ਹੁੰਦੀ ਐ ਜਿਸ ਵਿੱਚ ਭਰੋਸਾ ਅਤੇ ਸਤਿਕਾਰ ਹੋਵੇ। ਆਪਸੀ ਸਤਿਕਾਰ ਹੋਵੇ।
ਹਾਂਜੀ-ਹਾਂਜੀ, ਟੀਮ ਦੇਖੋ ਟੀਮ ਚ ਨਾ ਸਾਰਿਆਂ ਨੂੰ ਰਲ ਮਿਲ ਕੇ ਰੈਨਾ ਚਾਈਦਾ। ਭਰੋਸਾ ਹੋਨਾ ਚਾਈਦਾ, ਸਹਿਯੋਗ ਕਰਨਾ ਚਾਈਦਾ, ਇੱਕ ਅਨੁਸ਼ਾਸਨ ਹੋਨਾ ਚਾਈਦਾ। ਔਰ ਪੈਰੇ ਵੀ ਹੋਣਾ ਚਾਹੀਦਾ ਐ ਨੀ ਹੈ ਕਿ ਦੂਜੇ ਬੰਦੇ ਨੂੰ ਅਗਰ ਪੁਰਸਕਾਰ ਮਿਲ ਰਿਹਾ ਤੇ ਓਹਦਾ ਟੀਮ ਦਾ ਜਿਹੜਾ ਦੂਜਾ ਬੰਦਾ ਹੈ ਓਹ ਓਹਦੇ ਤੋਂ ਮਤਲਬ ਕਿ ਖਾਰ ਖਾਣ ਲੱਗ ਜਏ ਨਹੀਂ ਇੱਕ ਪੈਰਿਐ ਹੋਣਾ ਚਾਹੀਦਾ ਕਿ ਦੂਜੇ ਨੂੰ ਸਮਾਨ ਮਿਲਦਾ ਤਾਂ ਮ ਓਹ ਮੇਰੇ ਟੀਮ ਦਾ ਹੀ ਬੰਦਾ ਹੈ ਓਹਦਾ ਓਹਦਾ ਸਮਾਨ ਮਤਲਬ ਸਾਡੀ ਪੂਰੀ ਟੀਮ ਦਾ ਸਮਾਨ ਐ
ਹਾਂਜੀ ਈਰਖਾ ਨਹੀਂ ਕਰਨੀ ਚਾਹੀ ਅਹੰਕਾਰ ਨੀ ਕਰਨਾ ਚਾਹੀਦਾ ਸਵਾਰਥਾ ਨੀ ਕਰਨੀ ਚਾਹੀਦੀ ਇਹ ਸਭ ਤੋਂ ਵੱਡੀਆਂ ਰੁਕਾਵਟਾਂ ਬਣ ਜਾਂਦੀਆਂ ਫੇਰ ਟੀਮ ਦੀਆਂ ਜਦੋਂ ਈਰਖਾ ਆਪੇ ਵਿੱਚ ਆ ਜਾਂਦੀ ਐ
ਹਾਂਜੀ ਹਾਂਜੀ ਨਹੀਂ ਓਹ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਐ ਯਦਿ ਕੋਈ ਵੀ ਇੱਕ ਸਾਡੀ ਮੰਨ ਲੋ ਟੀਮ ਦਾ ਸਦੱਸਯ ਹੈਗਾ ਓਹਨੂੰ ਕੋਈ ਕੰਮ ਠੀਕ ਤਰੀਕੇ ਨਾਲ ਕਰਨਾ ਨਹੀਂ ਆ ਰਾ ਤੇ ਐਹ ਸਾਡੀ ਜਿੰਮੇਵਾਰੀ ਬਾਣਦੀ ਹੈ ਕਿ ਸਾਨੂੰ ਓਹਨੂੰ ਸਿਖਾਣਾ ਚਾਹੀਦਾ ਸਾਨੂੰ ਓਹਨੂੰ ਮਤਲਬ ਕਿ ਇੱਕ ਜੋਸ਼ ਦੇਣਾ ਚਾਹੀਦਾ ਸਾਨੂੰ ਓਹਨੂੰ ਅਹ ਮਤਲਬ ਕਿ ਇੱਕ ਤਰੀਕੇ ਨਾਲ ਪ੍ਰੋਤਸਾਹਨ ਓਹਦਾ ਵਧਾਣਾ ਠੀ ਕਿ ਕੋਈ ਗੱਲ ਨੀਨੀ ਕਰ ਸਕਦਾ ਆਪਾਂ ਤੇਰੇ ਨਾਲ ਹੈ ਆਪਾਂ ਖੜ੍ਹੇ ਆਂ ਆਪਾਂ ਸਭ ਰਲ-ਮਿਲ ਕੇ ਤੈਨੂੰ ਯੋਗਦਾਨ ਕਰਾਂਗੇ
ਹਾਂ ਨੂੰ ਯਾਦ ਹੈਗਾ ਪਿਛਲੇ ਮਹੀਨੇ ਸਾਡੀ ਕਲਾਸ ਵਿੱਚ ਨਾ ਰੁੱਖ ਲਗਾਉਣ ਦੀ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਇੱਕ ਠੀਕ ਹੈ ਤੇ ਓਹ ਸਾਰੇ ਬੱਚਿਆਂ ਨੇ ਮਿਲ ਕੇ ਖੱਡੇ ਖੋਦੇੇ ਫਿਰ ਪੌਦੇ ਲਗਾਏ ਉਹਨਾਂ ਨੂੰ ਪਾਣੀ ਵੀ ਦਿੱਤਾ ਕੱਲਾ ਕੱਲਾ ਕੰਮ ਗ਼ਲਤ ਕੰਮ ਕਿਹੇ ਨੇ ਵੀ ਨੀ ਕੀਤਾ ਸਾਰਾ ਕੰਮ ਟੀਮ ਵਰਕ ਵਿੱਚ ਹੋਇਆ
ਹਾਂਜੀ ਜੇਹੜਾ ਰਲ ਮਿਲ ਕੇ ਕੰਮ ਹੁੰਦਾ ਐ ਨਾ ਆਹ ਬਹੁਤ ਵਧੀਆ ਤਰੀਕੇ ਨਾਲ ਹੁੰਦੈ ਜਿਸੇ ਤੁੰ ਅ ਜਿਵੇਂ ਤੁਸੀਂ ਦੇਖਲਓ ਕਿ ਜਿਹੜੇ ਡੋਕ ਆਟਕ ਹੋ ਗਏ ਨੇ ਹਸਪਤਾਲਾਂ ਚ ਨਰਸਾਂ ਹੋ ਗਿਆਂ ਨੇ ਤਾਂ ਐਹ ਦੇਖੋ ਜੇ ਕਿਸੀ ਬੱਚੇ ਦਾ ਜਨਮ ਹੋਨੇ ਵਾਲਾ ਐ ਤਾਂ ਇੱਕ ਕੱਲਾ ਡਾਕਟਰ ਓਹ ਬੱਚੇ ਨੂੰ ਜਨਮ ਨੀ ਦੇ ਰੇਆ ਓਹ ਕਿੰਨੇ ਲੋਕੀ ਨੇ ਓਹਨਾਂ ਓਹਦੇ ਚ ਨਰਸਾਂ ਨੇ ਓਹਨਾਂ ਦਾ ਹਸਪਤਾਲ ਦਾ ਸਟਾਫ ਐ ਕਿੰਨੇ ਚੰਗੇ ਤਰੀਕੇ ਨਾਲ ਓ ਰਲ-ਮਿਲ ਕੇ ਕੰਮ ਕਰਦੇ ਨੇ ਤੇ ਇੱਕ ਬੱਚੇ ਦਾ ਜਨਮ ਹੁੰਦੈ
ਹਾਂਜੀ ਹਾਂਜੀ ਇਹ ਤੇ ਹੈ ਇਹੀ ਤੇ ਟੀਮ ਵਰਕ ਦੀ ਅਸਲੀ ਤਾਕਤ ਹੈਗੀ ਏ ਜਦੋਂ ਸਾਰੇ ਮਿਲ ਕੇ ਕੰਮ ਕਰਦੇ ਆ ਸਮਾਜ ਦੇਸ਼ ਦਾ ਸਾਰਿਆਂ ਦਾ ਵਿਕਾਸ ਤੇਜ਼ੀ ਨਾ ਹੁੰਦਾ
ਹਾਂਜੀ ਨਾਲੋਂ ਨਾਲ ਮਤਲਬ ਕਿ ਜਿਵੇਂ ਤੁਸੀਂ ਅੱਜਕੱਲ੍ਹ ਦੇਖ ਲੋ ਕਿ ਜੇਹੜਾ ਸਾਡਾ ਆਹ ਕ੍ਰਿਕਟ ਹੋ ਗਿਆ ਫੁੱਟਬੋਲ ਹੋ ਗਈ ਠੀਕ ਆ ਕੁੜੀਆਂ ਵੀ ਖੇਲਣ ਲੱਗ ਗੀਆਂ ਨੇ ਪੈਹਲੇ ਤਾਂ ਮੁੰਡੇ ਹੀ ਖੇਲਦੇ ਸੀ ਦੇਸ਼ ਲਈ ਪਰ ਅੱਜ-ਕੱਲ ਕੁੜੀਆਂ ਵੀ ਖੇਲਣ ਲੱਗ ਨੇ ਤਾਂ ਓਹ ਸਾਰੇ ਮਿਲ ਕੇ ਇੱਕ ਟੀਮ ਵਰਕ ਨਾਲ ਕਰਦੇ ਨੇ ਕੰਮ ਤੇ ਸਾਡੇ ਦੇਸ਼ ਦਾ ਤੇ ਆਪਣੇ ਮਾਂ-ਪਓ ਦਾ ਨਾਮ ਵੀ ਰੋਸ਼ਨ ਕਰਦੇ ਨੇ
ਹਾਂਜੀ ਹਾਂ ਅ ਪਿਛਲੇ ਜੇ ਪਿਛਲੇ ਮਹੀਨੇ ਇੰਡੀਆ ਨੇ ਮੈਚ ਜਿੱਤਿਆ ਓਹ ਵੀ ਟੀਮ ਵਰਕ ਨਾ ਹੀ ਜਿੱਤਿਆ
ਹਾਂਜੀ ਹਾਂਜੀ ਤਾਂ ਓਹੀ ਹੈ ਨਾ ਸਾਰਿਆਂ ਨੂੰ ਮਿਲ ਕੇ ਰੈਨਾ ਚਾਈਦਾ ਜਦੋਂ ਆਪਾਂ ਸਾਨੂੰ ਇੱਕ ਕੰਮ ਦਿੱਤਾ ਗਿਆ ਤਾਂ ਓ ਸਾਨੂੰ ਇੱਕ ਟੀਮ ਚ ਕੰਮ ਕਰਨਾ ਚਾਈਦਾ ਕਿਉਂਕਿ ਜੇੜੀ ਤਾਕਤ ਇੱਕ ਟੀਮ ਦੀ ਹੁੰਦੀ ਐਨਾ ਓ ਕੱਲੇ ਬੰਦੇ ਦੀ ਨੀਂ ਹੋ ਸਕਦੀ ਤਾਂ ਸਮਾਜ ਨੂੰ ਦੇਸ਼ ਨੂੰ ਤੇਜ਼ੀ ਨਾਲ ਆਕਾ ਅਗਰ ਆਪਾਂ ਵਿਕਾਸ ਕਰਨਾ ਹੈ ਤਾਂ ਆਹ ਦੇਖੋ ਸਾਨੂੰ ਰਲ ਮਿਲ ਕੇ ਟੀਮ ਵਰਕ ਕਰਨਾ ਕਿ ਆਪਾਂ ਆਪਣੇ ਦੇਸ਼-ੱਊ ਨੂੰ ਕਿਵੇਂ ਅੱਧੇ ਅੱਗੇ ਵਧਾ ਸਕਦੇ ਆ ਠੀਕ ਆ ਸਾਨੂੰ ਕੋਈ ਘਾਰ ਮੰਨ ਲਓ ਘਾਰ ਚ ਕੋਈ ਅ ਹੈਗਾ, ਕੋਈ ਸਾਡੇ ਘਰ ਫੰਕਸ਼ਨ ਹੈਗਾ ਠੀਕ ਆ ਤਾਂ ਚਾਰ-ਪੰਜ ਜਨਾਨੀਆਂ ਹੈਗੀਆਂ ਏ ਠੀਕ ਆ ਰਲ-ਮਿਲ ਕੇ ਰੋਟੀ ਬਨਾਨੀ ਐ
ਹਾਂ
ਖਵਾ ਦੇਨੀ ਏ ਓ ਵੀ ਇੱਕ ਟੀਮ ਵਰਕ ਦਾ ਈ ਐਗਜਾਮਪਲ ਐ। ਘਾਰ-ਘਾਰ ਚ ਤੁਸੀਂ ਚੀਜ਼ਾਂ ਦੇਖੋ ਟੀਮ ਵਰਕ ਦਾ ਇਗਜਾਮਪਲ ਏ।
ਹਾਂਜੀ-ਹਾਂਜੀ ਮੈਨੂੰ ਹੁਣ ਸਮਝ ਆ ਗਿਆ ਵੀ ਪ੍ਰਤੀਭਾ ਈ ਕਾਫ਼ੀ ਨਹੀਂ ਹੁੰਦੀ ਐ ਸਗੋਂ ਮਿਲ ਕੇ ਕੰਮ ਕਰਨ ਦੀ ਯੋਗਤਾ ਵੀ ਓਨੀ ਜ਼ਰੂਰੀ ਹੈਗੀ।
ਹਾਂਜੀ-ਹਾਂਜੀ ਬਿਲਕੁਲ ਆੱਜ-ਕੱਲ ਸਮਾਜ ਚ ਸਾਰੀ ਚੀਜ਼ਾਂ ਸਾਰੀ ਆਦਤਾਂ ਸਾਨੂੰ ਅਪਣੇ ਅੰਦਰ ਡਾਲਣੀ ਚਾਈਦੀ ਐ ਕਿਉਂਕਿ ਭਵਿਸ਼ਯ ਚ ਸਾਨੂੰ ਇੱਕ ਅੱਛਾ ਨਾਗਰਿਕ ਬਣਨਾ ਹੈਨਾ ਇੱਕ ਅੱਛਾ ਇਨਸਾਨ ਬਣਨਾ ਐ ਤੇ ਅੱਛਾ ਇਨਸਾਨ ਓਹੀ ਹੁੰਦਾ ਜੇੜਾ ਸਾਰਿਆਂ ਨੂੰ ਰਲ-ਮਿਲ ਕੇ ਅਪਨੇ ਨਾਲ ਰੱਖਦਾ ਇੱਕ ਟੀਮ ਤੇ ਹੋ ਕੇ ਕੰਮ ਕਰਦਾ ਐ ਨੀ ਕਿ ਮੈਂ ਈ ਅੱਗੇ ਜਾਣਾ ਮੈਂ ਈ ਅੱਗੇ ਵੱਦ ਨਾ, ਮੈਂ ਈ ਪਾ ਮਤਲਬ ਮੈਂ ਈ ਅਵਲ ਨੰਬਲ ਤੇ ਆਨਾ ਨਈ ਓਨੂੰ ਹੋਨਾ ਚਾਈਦਾ ਕਿ ਮੇਰੇ ਨਾਲ ਦੇ ਜਿੰਨੇ ਵੀ ਬੰਦੇ ਐ ਮੈਂ ਸਾਰਿਆਂ ਨੂੰ ਅਪਨੇ ਨਾਲ ਲੈ-ਲੈ ਕੇ ਅ ਆੱਗੇ ਚੱਲਨਾ
ਹਾਂਜੀ-ਹਾਂਜੀ ਏ ਤਾਂ ਹੈ ਸਾਰਿਆਂ ਨੂੰ ਮਤਲਬ ਏ ਨੀ ਹੈਗਾ ਵੀ ਕੱਲਾ ਇੱਕ ਈ ਬੰਦਾ ਕਰੇ ਸਾਰੀ ਟੀਮ ਵਿੱਚ ਕੰਮ ਸਾਰਿਆਂ ਨੂੰ ਅਪਨੀ-ਅਪਨੀ ਰਾਏ ਸੁਣ, ਦੇਣੀ ਚਾਈਦੀ ਐ ਤੇ ਜੇੜਾ ਟੀਮ ਦਾ ਮੈਂਬਰ ਹੁੰਦਾ ਓਨੂੰ ਸੁਣਨੀ ਵੀ ਚਾਈਦੀ ਏ।
ਹਾਂਜੀ-ਹਾਂਜੀ ਸਲ੍ਹਾ ਸਬ ਤੋਂ ਲੋ, ਸਲ੍ਹਾ ਸਬ ਤੋਂ ਲੈਨੀ ਚਾਈਦੀ ਐ ਪਰ ਜੇੜਾ ਮੰਨ ਲੋ ਆਪਾਂ ਅਪਨੀ ਇੱਕ ਟੀਮ ਦਾ ਕੋਈ ਅ ਵੱ ਡਾ ਬੰਦਾ ਬਨਾਏਦਾ ਇੱਕ ਹੈਡ ਬਨਾਏਦਾ ਓਦੇ ਜੇੜਾ ਵੀ ਕੋਈ ਮੰਨਲਓ ਓਨੇ ਕੁੱਝ ਇੱਕ ਡਿਸੀਜਨ ਲੈ ਲਿਆ ਕੁੱਛ ਓਨੇ ਨਤੀਜਾ ਨਿਕਾਲਿਆ ਕਿ ਐ ਮੁਸ਼ਕਿਲ ਦਾ ਸਾਡੇ, ਕੋਲ ਆ ਹੱਲ ਐ ਤਾਂ ਓਦੇ ਹੱਲ ਨੂੰ ਸਾਨੂੰ ਮੰਨਣਾ ਚਾਈਦਾ। ਓਦੀ ਗੱਲ ਨੂੰ ਸਾਨੂੰ ਮੰਨਣਾ ਚਾਈਦਾ ਤਾਂ ਈ ਓ ਟੀਮ ਵਰਕ ਹੁੰਦੀ ਏ।
ਹਾਂਜੀ ਏ ਤੁਆਨੇ ਨਾ ਵੀ ਜੇ ਸਾਡਾ ਹੈਡ ਕੋਈ ਹੋਰ ਕੁਛ ਕੈ ਰਿਆ ਐ ਵੀ ਜੇ ਓ ਚੰਗੀ ਸਲ੍ਹਾ ਦੇ ਰਿਆ ਅਸੀਂ ਓਨੂੰ ਕਈਏ ਵੀ ਨਈ ਬਈ ਅਸੀਂ ਨਾ, ਅਸੀਂ ਨੀ ਮੰਨਦੀ ਏ।
ਨਈ-ਨਈ ਕਦੇ ਵੀ ਐਵੇਂ ਸੋਚਨਾ ਨੀ ਚਾਈਦਾ ਤੁਆਨੂੰ ਸਾਰਾ ਕਾਮ ਰਲ-ਮਿਲ ਕੇ ਕਰਨਾ ਚਾਈਦਾ ਭਾਵੇਂ ਆਪਾਂ ਕਿੱਦਰੇ ਸਕੂਲੇ ਜਾ ਰੇ ਆ ਠੀਕ ਆ ਓ ਓੱਥੇ ਵੀ ਸਾਨੂੰ ਅਪਨੇ ਜਿੰਨੇ ਵੀ ਸਾਡੇ ਛਾਤਰਗਨ ਨੇ ਓਨਾਂ ਨਾਲ ਰਲ-ਮਿਲ ਕੇ ਰੈਨਾ ਚਾਈਦਾ ਜੇ ਮੰਨ ਲਓ ਕੋਈ ਬ ਚਾ ਸਕੂਲੇ ਕੱਲ ਨਈ ਆਇਆ‌ ਸੀ ਤੇ ਓ ਮੈਨੂੰ ਕੈ ਰਿਆ ਮੈਨੂੰ ਕਾੱਲ ਦਾ ਤੂੰ ਕੰਮ ਵਿਖਾ ਦੇ ਤਾਂ ਸਾਨੂੰ ਓਦੀ ਮਦਦ ਕਰਨੀ ਚਾਈਦੀ ਐ ਠੀਕ ਆ ਓਨੂੰ ਕੰਮ ਦਿਖਾਨਾ ਐ ਵੀ ਟੀਮ ਵਰਕ ਹੁੰਦੀ ਐ ਠੀਕ ਐ। ਕੋਈ ਬੱਚਾ ਮੰਨ ਲਓੇ ਖੇਲਦੇ, ਖੇਲਦੇ ਗਿਰ ਗਿਆ, ਉਹਨੂੰ ਸੱਟ ਲੱਗ ਗਈ ਹਨਾ, ਤਾਂ ਸਾਨੂੰ ਐ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਸਾਡੀ ਟੀਮ ਦਾ ਆਪ ਕੰਮ ਐ, ਸਾਡਾ ਟੀਮ ਵਰਕ ਆਹ ਹੁੰਦਾ ਕਿ ਸਾਨੂੰ ਉਹਨੂੰ ਅਹ ਮਤਲਬ, ਕੀ ਉਠਾਉਣਾ ਚਾਹੀਦਾ, ਉਹਦਾ ਪ੍ਰੋਤਸਾਹਨ ਵਧਾਣਾ ਚਾਹੀਦਾ। ਕਿ ਨਹੀਂ ਤੂੰ ਕਰ ਸਕਦਾ, ਜੇ ਭਾਵੇਂ ਤੈਨੂੰ ਸੱਟ ਵੀ ਲੱਗ ਗਈ ਏ, ਪਰ ਤੂੰ ਫਿਰ ਵੀ ਕਰ ਸਕਦਾ।
ਹਾਂਜੀ, ਹਾਂਜੀ ਤੇ ਕਰ ਹਰ ਕੋਈ ਕਰ ਸਕਦਾ ਜੀ ਉਹਨੂੰ ਇੱਕ ਮੋਟੀਵੇਸ਼ਨ ਜਿਹੜੀ ਉਹ ਹੁੰਦੀ ਹੈ, ਉਤਸ਼ਾਹ ਦੇ ਦਿੰਦਾ ਬਸ, ਚੀਜ਼ ਸਾਨੂੰ ਕਰਨੀ ਚਾਹੀਦੀ ਹੈ, ਵ ਬਾਕੀ ਕਰ ਲੈਂਦਾ।
ਹਾਂਜੀ, ਹਾਂਜੀ ਆਹ ਸਾਰੀ ਚੀਜ਼ਾਂ ਨਾ, ਸਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਐ, ਸਾਨੂੰ ਸਾਰਿਆਂ ਨੂੰ ਆਹ ਚੀਜ਼ਾਂ ਸਿਖਾਣੀਆ ਚਾਹੀਦੀਆ ਹੈ ਕਿ ਜਿਹੜਾ ਆਪਾਂ ਇੱਕ ਮਿਲ ਕੇ, ਜੁੱਟ ਹੋ ਕੇ ਜਿਹੜਾ ਆਪਾਂ ਕੰਮ ਕਰ ਸਕਦੇ ਆ ਨਾ, ਸਮਾਜ ਨੂੰ ਬਦਲ ਸਕਦੇ ਆ, ਦੂਜੇ ਬੰਦੇ ਦੀ ਕੁਛ ਨੂੰ ਆਪਾਂ ਬਦਲ ਸਕਦੇ ਹਾਂ, ਉਹ ਕੱਲਾ ਬੰਦਾ ਸ਼ਾਇਦ ਮੈਨੂੰ ਲੱਗਦਾ ਕਰ ਹੀ ਸਕਦਾ।
ਹਾਂਜੀ। ਨਹੀਂ, ਨਹੀਂ। ਇਹ ਟੀਮ ਵਰਕ ਵਿੱਚ ਜਦੋਂ ਕੰਮ ਹੋਵੇ ਤੇ ਫੇਰ ਹਰ ਕੋਈ ਚੀਜ਼ ਸੌਖੀ ਹੋ ਜਾਂਦੀ। ਔਖੀ ਤਾਂ ਔਖੀ ਚੀਜ਼ ਜੇਹੜੀ ਸਾਰੀ ਸੌਖੀ ਹੋ ਜਾ
ਹਾਂਜੀ, ਜੁੱਟ ਚ ਕੰਮ ਕਰਨਾ ਬਹੁਤ ਸੌਖਾ ਹੋ ਜਾਂਦਾ ਐ।
ਹਾਂਜੀ, ਹਾਂਜੀ ਕਿਉਂਕਿ ਜਿਹੜਾ ਕੰਮ ਅਸੀਂ ਇਕੱਲੇ ਨਹੀਂ ਕਰ ਸਕਦੇ, ਉਹ ਇੱਕ ਦਿਮਾਗ ਨੀ, ਉਤੋ ਉਦੋਂ ਕਈ ਦਿਮਾਗ ਚੱਲਦੇ ਹੁੰਦੇ ਐ।
ਹਮ
ਟੀਮ ਦਾ ਦਿਮਾਗ ਸਾਰੀ ਦਾ ਚੱਲਦਾ ਹੁੰਦਾ, ਕੋਈ ਨਾ ਕੋਈ ਡਿਸੀਜ਼ਨ ਨਿਕਲ ਹੀ ਆਉਂਦਾ।
ਹਾਂਜੀ, ਹਾਂਜੀ ਜਿਹੜੇ ਸਾਰੇ ਬੰਦੇ ਰਲ -ਮਿਲ ਕੇ ਸੋਚਦੇ ਨੇ ਤਾਂ ਨਈ, ਨਈ ਚੀਜ਼ਾਂ ਪਤਾ ਲੱਗਦੀਆਂ ਸਾਨੂੰ, ਨਏ-ਨਏ ਤਰੀਕੇ ਪਤਾ ਲੱਗਦੇ ਨੇ, ਇੱਕ ਚੀਜ਼ ਨੂੰ ਕਰਨ ਦੇ।
ਹਾਂਜੀ, ਹਾਂਜੀ ਇਹ ਤੇ ਹੈ।
ਹਾਂਜੀ, ਤਾਂ ਫਿਰ ਆਪਾਂ ਆਈ ਸਿੱਖਣਾ ਹਮੇਸ਼ਾ ਜ਼ਿੰਦਗੀ 'ਚ ਕਿ ਆਪਾਂ ਰਲ -ਮਿਲ ਕੇ ਇੱਕਜੁੱਟ ਹੋ ਕੇ ਕਾਮ ਕਰਨਾ ਤੇ ਜਿਹੜੀ ਸਾਡੇ ਆਣ ਵਾਲੀ ਪੀੜ੍ਹੀ ਐ, ਉਹਨੂੰ ਵੀ ਆਪਾਂ ਆਈ ਸਿਖਾਣਾ।
ਹਾਂਜੀ, ਹਾਂਜੀ ਇਹ ਤੇ ਹੈ। ਹਾਂਜੀ ਸਿਖਾਵਾਂਗੇ, ਮੈਂ ਵੀ ਆਪਣੇ ਬੱਚਿਆਂ ਨੂੰ ਕਹੂੰਗਾ। ਵੀ ਤੁਸੀਂ ਟੀਮ ਵਰਕ ਵਿੱਚ ਕੰਮ ਕਰਿਆ ਕਰੋ, ਸਾਡਾ ਸਾਰਾ ਕੰਮ ਸੌਖਾ ਹੋ ਜੇ।
ਹਾਂਜੀ। ਠੀਕ ਆ ਜੀ, ਸਸਿ ਸ਼੍ਰੀ ਅਕਾਲ।
ਠੀਕ ਹੈ ਜੀ, ਸ਼ਸਿ ਸ਼੍ਰੀ ਅਕਾਲ।